ਹੈਲੌ
ਜੀ ਸਤ ਸ੍ਰੀ ਆਕਾਲ
ਸਤਿ ਸ਼੍ਰੀ ਅਕਾਲ ਵਿਰ ਜੀ ਹੋਰ ਠੀਕ ਹੋ
ਵਧੀਆ ਜੀ ਤੁਸੀਂ ਸੁਣਾਓ
ਮੈਂ ਠੀਕ ਵਦੀਆ, ਹੋਰ ਕੀ ਕਰਦੇਪਏ ਸੀ
ਬਸ ਬੈਠੇ ਸੀ ਫ੍ਰਰੀ
ਅੱਛਾ ਜੀ ਮੌਸਮ ਕਿਹੋ ਜਿਹਾ ਇਧਰ
ਮੌਸਮ ਵਦੀਆ
ਅੱਛਾ ਜੀ ਹੋਰ ਹੈਲੋ ਹੈਲੋ ਹੈਲੋ
ਅਛਾ
ਹਾਂਜੀ ਆਹ ਕੱਟ ਕੱਟ ਕੇ ਆ ਰਹੀ ਆ ਕੱਟ ਕੱਟ ਕੇ ਆ ਰਹੀ ਆ
ਨਹੀਂ ਹਜੇ ਵੀ ਨਹੀਂ ਸਾ ਕਲੀਅਰ ਸਾਫ਼ ਆ ਰਹੀ
ਹੈਲੋ
ਹਾਂਜੀ ਹੁਣ ਸਾਫ਼ ਆਈ ਆ
ਹਾਂਜੀ ਤੁਸੀਂ ਕਿਸੋ ਬਿਲੋਂਗ ਕਰਦੇ ਹੋ
ਪੰਜਾਬ ਤੋਂ ਜੀ
ਅੱਛਾ ਜੀ ਤੇ ਪੰਜਾਬ ਤੋਂ ਬੇਸਿਕਲੀ ਕਿਹੜੀ ਜਗ੍ਹਾ ਤੋਂ ਹੈਲੋ,
ਜੀ,
ਵਧੀਆ ਜਗ੍ਹਾ ਹੈ। ਕੁਛ
ਬਹੁਤ ਵਧੀਆ, ਲੁਧਿਆਣੇ ਚ ਗੁਰਦੁਆਰਾ ਬਹੁਤ ਫੇਮਸ ਹੈਗਾ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ। ਹਾਂਜੀ। ਉੱਥੇ ਬਹੁਤ ਜ਼ਿਆਦਾ ਮਹਾਨਤਾ ਹੈਗੀ।
ਹਮ।
ਸੰਗਤ ਆਉਂਦੀ। ਉੱਥੇ ਜ਼ਿਆਦਾ ਦੂਰ ਵੀ ਨਹੀਂ ਹੈਗੀ। ਪਹਿਲਾਂ ਤਾਂ ਬਣਿਆ ਦਾ ਸੀ ਨਿੱਕਾ ਜਿਹਾ ਗੁਰਦੁਆਰਾ, ਮਤਲਬ ਨੀਚੇ ਜਾ ਕੇ ਸੀ। ਹੁਣ ਉਹ ਉਹਨਾਂ ਨੇ ਥੱਲੇ ਲੰਗਰ ਹਾਲ ਬਣਾ ਦਿੱਤਾ। ਤੇ ਉੱਪਰ ਨਵਾਂ ਵਧੀਆ ਬ ਗੁਰਦੁਆਰਾ ਬਣਾ ਦਿੱਤਾ ਹੈਗਾ।
ਅੱਛਾ ਤੇ, ਹੋਰ ਕੀ -ਕੀ ਉੱਧਰ ਹੈ।
ਹੋਰ ਉੱਥੇ ਦੀ ਆਈਸ ਕਰ੍ਰੀਮ ਬਹੁਤ ਮਸ਼ਹੂਰ ਹੈਗੀ ਹੈ। ਬਸੰਤ- ਬਸਾਂਤ ਆਈਸ ਕਰ੍ਰੀਮ ਦੇ ਉਹ ਤਾਂ ਸਾਰੀ ਰਾਤ ਉੱਥੇ ਦਾ ਖੁੱਲਿਆ ਹੀ ਰਹਿੰਦਾ। ਉੱਥੇ ਦਾ ਜੇ ਬਸੰਤ ਵਾਲਾ ਓਥੇ ਬਸੰਤ ਵਾਲੀ ਦੀ ਕਿੰਨੀਆਂ ਹੀ ਓਨੇ ਸ਼ੋਪਸ ਖੋਲ ਦਿਤੀਆਂ। ਬਹੁਤ ਜਿਆਦਾ ਸ਼ੋਪਸ ਓਨੇ ਆਪਣੀ ਆਈਸ ਕਰ੍ਰੀਮ ਨੂ ਲਾਂਚ ਕਰਨ ਵਾਸਤੇ ਬੋਹਤ ਜਿਆਦਾ ਸ਼ੋਪਸ ਖੋਲ ਦਿਤੀਆਂ। ਓਥੇ
ਹਮ
ਉਹ ਸਾਰੀ ਰਾਤ ਹੋ ਉੱਥੇ ਖੁੱਲਿਆ ਹੀ ਰਹਿੰਦਾ। ਮਤ ਦੁਨੀਆਂ ਵੀ ਆਉਂਦੀ ਰਹਿੰਦੀ ਖਾਣ ਉਹਦੇ ਕੋਲ ਅੱਧੀ- ਅੱਧੀ ਰਾਤੀ ਬਾਰਾਂ- ਬਾਰਾਂ ਵਜੇ ਤੱਕ ਆਉਂਦੇ ਰਹਿੰਦੇ ਨੇ।
ਅੱਛਾ।
ਹਾਂਜੀ। ਬਾਕੀ ਫੀਲਡਗੰਚ, ਫੀਲਡਗੰਚ ਹੈਗਾ। ਉੱਥੇ ਕ ਕੱਪੜੇ ਵਗੈਰਾ ਹੁੰਦੇ ਨੇ। ਘੰਟਾ ਘਰ ਹੈਗਾ। ਸਟੇਸ਼ਨ ਦੇ ਕੋਲ ਹੈਗਾ ਘੰਟਾ ਘਰ ਉੇ ਉਥੇ ਵੀ ਮਤਲਬ ਸੇਲ ਦੇ ਕੱਪੜੇ ਵਗੈਰਾ ਹੁੰਦੇ ਨੇ। ਸ਼ੋਪਸ ਦੁਕਾਨਾਂ ਵੀ ਬਹੁਤ ਵਧੀਆ ਹੈਗੀਆਂ। ਉੱਥੇ
ਹਮ। ਹੋਰ, ਉੱਧਰ ਤੁਸੀਂ ਕੀ ਕਰਦੇ ਹੋ?
ਮੈਂ ਹਾਊਸ ਵਾਈਫ ਹੈਗੀ।
ਤੁਹਾਡੇ ਹਸਬੈਂਡ
ਉਹ ਜੋਬ ਕਰਦੇ ਔ। ਜੀ,
ਅ ਚਲੋ ਵਧੀਆ ਗੱਲ ਹੈ ਤੇ ਬੱਚੇ ਤੁਹਾਡੇ ਛੋਟੇ ਨੇ ਹਾਲੇ ਵੱਡੇ ਨੇ।
ਨਹੀਂ ਛੋਟੇ ਹੀ ਨੇ ਬੱਚੇ
ਕਿਹੜੀ ਕਿਹੜੀ ਕਲਾਸ ਵਿੱਚ
ਇੱਕ ਫੋਰਥ ਚ ਹੈ ਇੱਕ ਸੈਕਿੰਡ ਚ
ਫੀਸਾ ਬੜੀਆ ਜਿਆਦਾ ਸਕੂਲਾਂ ਤੇ ਅੱਜ ਕੱਲ੍ਹ ਹਨਾ।
ਹਾਂਜੀ ਬਹੁਤ ਜਿਆਦਾ ਫੀਸਾਂ
ਕੋਈ ਐਕਟੀਵਿਟੀਜ਼ ਚ ਪਾਇਆ ਬੱਚਿਆਂ ਨੂੰ ਨਹੀਂ
ਨਹੀਂ ਉਹ ਘਰੇ ਹੀ ਮਤਲਬ ਕਿ ਡਾਂਸ ਕਰ ਲੈਂਦੀਆਂ ਨੇ। ਉਹਨਾ ਦੀ ਕੈਚਿੰਗ ਪਾਵਰ ਬਹੁਤ ਵਧੀਆ ਹੈਗੀ। ਐ
ਹੂੰ ਵਧੀਆ ਗੱਲ ਹੈਲੋ ਹੈਲੋ
ਹੂੰ ਹੈਲੋ
ਹੈਲੋ ਹੈਲੋ ਹੈਲੋ ਹੈਲੋ ਆ ਰਹੀ ਵਾਜ ਹੈਲੋ ਹੈਲੋ
ਹਾਂਜੀ।
ਹਾਂ ਆਵਾਜ਼ ਕੱਟ ਰਹੀ ਹੈਗੀ।
ਨਹੀਂ ਮੈਨੂੰ ਆ ਰਹੀ ਸੀ ਤੁਹਾਡੀ ਆਵਾਜ਼
ਮੈਨੂੰ ਨੀ ਆ ਰਹੀ।
ਉਹਨਾਂ ਉਹਨਾਂ ਨੇ ਯੂਟਿਊਬ ਤੇ ਮੈਂ ਉਹਨਾਂ ਦਾ ਇੱਕ ਚੈਨਲ ਵੀ ਬਣਾਇਆ ਤਾਂ ਉਹਦੇ ਤੇ ਉਹਨਾਂ ਦੀ ਅਪਲੋਡ ਕਰ ਦੇਣੀ ਆ ਵੀਡੀਓ
ਚਲੋ ਵਧੀਆ ਗੱਲ ਹੈ।
ਹਾਂਜੀ।
ਹੂੰ ਹੋਰ ਤੁਹਾਨੂੰ ਕੀ ਕੀ ਬਣਾਣਾ ਆਂਦਾ। ਮੈਂ ਅ ਹਰਿਆਣੇ ਤੋਂ
ਅੱਛਾ ਜੀ। ਅੱਛਾ ਤੁਸੀਂ ਕਿਹੜੇ ਕਿਹੜੇ ਗੁਰਦੁਆਰੇ ਹੋ ਕੇ ਆਏ ਦੇ ਹੋ।
ਮੈਂ ਜ਼ਿਆਦਾ ਪਟਿਆਲੇ ਬਿੰਦੂ ਦੁਖ ਨਿਵਾਰਨ ਸਾਹਿਬ।
ਹਾਂਜੀ ਉੱਥੇ ਮੈਂ ਵੀ ਗਈ ਦੀ ਹਾਂ। ਮੈਂ ਗਈ ਸੀ। ਜਦੋਂ ਅਨਮੈਰਿਡ ਸੀ।
ਅੱਛਾ ਹਾਂ ਸਰਹੰਦ ਗਿਆ ਦਾ ਪੰਜਾਬ ਵਿੱਚ ਅੱਛਾ ਹੋਰ ਮੈਂ ਗਿਆ ਦਾ ਅੰਮ੍ਰਿਤਸਰ ਦਰਬਾਰ ਸਾਹਿਬ, ਦਮਦਮਾ ਸਾਹਿਬ ਜੀ
ਅ ਹੇਮਕੁੰਟ ਸਾਹਿਬ
ਹੇਮਕੁੰਟ ਸਾਹਿਬ ਇੱਕ ਵਾਰ ਗਿਆ ਦਾ ਜੀ ਉਹ ਅਨਮੈਰਿਡ ਸੀ ਤਾਂ ਸੀ ਗਿਆ
ਅੱਛਾ ਜੀ ਨਹੀਂ ਵੈਸੇ ਹੁਣ ਖੁੱਲ ਗਏ ਨੇ ਨਾ ਹੁਣ
ਹਾਂ ਹੁਣ ਦੱਸਦੇ ਖੁੱਲ ਗਏ ਹੁਣ ਇਸ ਟਾਈਮ ਦਿੱਕਤ ਦੱਸਦੇ ਨੇ ਨੇ ਪੈਟਰੋਲ ਦੀ ਉੱਧਰ
ਹਾਂਜੀ ਉਧਰ ਨਾਲੇ ਬਰਫ਼ ਦੀ ਬਰਫ਼ਬਾਰੀ ਵੀ ਹੋਰੀ ਹੋ ਰਹੀ ਏ ਨਾ
ਹਾਂ ਹਾਂ
ਤੇ ਫੇਰ ਪਾਣੀ ਵਗੈਰਾ ਪੌੜੀਆਂ ਚ ਬਹੁਤ ਜਿਆਦਾ ਆ ਰਿਹਾ ਇਹ ਜਿਨਾਂ ਨੇ ਜਾਣਾ ਉਹਨਾਂ ਨੇ ਚਲੇ ਜਾਣਾ। ਜਿਹਨੂੰ ਬਾਬੇ ਨੇ ਸੱਦਿਆ।
ਹਾਂਜੀ ਹਾਂਜੀ। ਹੋਰ ਦੱਸੋ। ਹੋਰ ਤੁਹਾਡੀ ਫੈਮਲੀ ਚ
ਹਾਂਜੀ
ਹੋਰ ਫੈਮਲੀ ਦਾ ਨਹੀਂ ਜਾ ਸਕਦੇ ਅ ਔਰ ਕੀ ਕੀ ਬਣਾਣਾ ਆਉ
ਮੈਂ ਸਭ ਕੁਛ ਬਣਾ ਲੈਂਦੀ ਆ।
ਅੱਛਾ ਤੁਹਾਡਾ ਫੇਵਰੇਟ ਕੁਛ
ਮੇਰਾ ਫੇਵਰੇਟ ਪਹਿਲੇ ਸੀ ਹੁਣ ਤੇ ਜੋ ਬਣਦਾ ਉਈ ਖਾ ਲਈ ਦਾ
ਬਲਦੇ ਹੋ ਬੱਚੇ ਆਲਾ ਬਚ
ਹਾਂਜੀ ਮੇਰੇ ਬੱਚਿਆਂ ਨੂੰ ਰਾਜਮਾ ਚਾਵਲ ਬਹੁਤ ਪਸੰਦ ਹੈਗੇ ਨੇ ਬਹੁਤ ਸਵਾਦ ਨਾਲ ਖਾਂਦੇ ਨੇ ਮੈਂ ਚਾਵਲ ਲੋ
ਬਾਹਰ ਦਾ ਕੀ ਖਾਂਦੇ ਨੇ ਬਾਹਰ ਦਾ ਖਾਂਦੇ ਨੇ ਕੁਛ
ਬਾਹਰ ਦਾ ਮੈਂ ਮਤਲਬ ਬਹੁਤ ਘੱਟ ਖਵਾਉਣੀ ਆ। ਵੈਸੇ ਕੱਲ ਲਿਆਏ ਸੀ ਬਜ਼ਾਰੀ ਅ ਸ਼ਾਹੀ ਪਨੀਰ ਲਿਆਂਦਾ ਸੀ ਕਲ ਤੇ ਮਾਂ ਦੀ ਦਾਲ
ਹਾਂਜੀ ਢਾਬੇ ਤੋ
ਹਾਂਜੀ ਉਹ ਬੜੇ ਸਵਾਦ ਨਾਲ ਖਾ ਲਈ ਸੀ। ਇਹਨਾਂ ਨੇ ਰੋਟੀ
ਹਮ
ਹੋਰ ਤੁਹਾਡੇ ਹਸਬੈਂਡ ਹੋਰ ਕੀ ਜੋਬ ਦੇ ਇਲਾਵਾ ਕੁਛ ਕਰਦੇ ਨੇ
ਹਾਂਜੀ
ਖਾਲੀ ਜੋਬ ਈ ਫਿਰਦੇ ਨੇ ਕੁਛ ਹੋਰ ਵੀ ਨਾਲ ਜਿਵੇਂ ਕਈ ਕਰਦੇ ਨੇ ਆ
ਨਹੀਂ ਨਹੀਂ ਸਿਰਫ ਜੋਬ ਹੀ ਕਰਦੇ ਆ ਨਹੀਂ ਨਹੀਂ ਜੋਬ ਹੀ ਕਰਦੇ ਆ ਸਿਰਫ ਹਾਂਜੀ ਤੁਸੀਂ ਐਕਸਸਾਈਜ਼ ਵਗੈਰਾ ਜਾਂਦੇ ਹੋ ਸਵੇਰੇ
ਨਹੀਂ ਹਲੇ ਪਹਿਲੇ ਕਰਦਾ ਸੀ। ਹੁਣ ਨੀ ਕਰਦਾ ਟਾਈਮ ਨੀ ਲੱਗਦਾ ਉਠਿਆ ਨਹੀਂ ਜਾਂਦਾ ਸਵੇਰੇ
ਅੱਛਾ ਜੀ ਤੇ ਮਤਲਬ ਕਿ ਕੋਈ ਡਰਿੰਕ ਵਗੈਰਾ ਵੀ ਨਹੀ ਪੀਂਦੇ
ਨਹੀਂ ਡਰਿੰਕ ਨਹੀਂ ਕਰਦਾ
ਮੇਰੇ ਕਹਿਣ ਦਾ ਮਤਲਬ ਹੈ ਕੋਸੇ ਪਾਣੀ ਚ ਸ਼ਹਿਦ, ਨਿੰਬੂ ਵਗੈਰਾ ਹਾਂਜੀ ਉਹ ਚੀਜ਼ ਪੀਂਦੇ ਹੋ ਕਿ ਨਹੀਂ ਬੋਡੀ ਨੂੰ ਉਹ ਬੋਡੀ ਦਾ ਹਾਂਜੀ ਡੀਟੋਕਸ ਕਰਨ ਵਾਸਤੇ। ਨਹੀਂ ਜੇ ਤੁਸੀਂ ਕਸਰਤ ਨਹੀਂ ਕਰ ਸਕਦੇ ਤੇ ਉਵੇਂ ਉਵੇਂ ਤੁਸੀਂ ਸੈਰ ਕਰ ਲਿਆ ਕਰੋ। ਬੁਟ ਸੈਰ ਹੈਲੋ
ਹਾਂਜੀ ਹਾਂਜੀ
ਮੈਂ ਕਿਹਾ ਜੇ ਤੁਸੀਂ ਕਸਰਤ ਨਹੀਂ ਕਰ ਸਕਦੇ ਕਦੇ ਤਾਂ ਤੁਸੀਂ ਸੈਰ ਕਰ ਲਿਆ ਕਰੋ।
ਹਾਂਜੀ ਕਰਨ, ਹਾਂਜੀ ਕਰਨੀਆਂ ਸ਼ੁਰੂ ਅਸੀਂ ਕੱਲ ਹੈ ਪਰਸੋਂ ਤੋ ਹੂੰ
ਨਹੀਂ ਜੇ ਤੁਸੀਂ ਸ਼ਹਿਦ ਸੈਰ ਸ਼ੁਰੂ ਕਰਨੀ ਐਂ ਨਾ ਮਤਲਬ ਕਿ ਫੇਰ ਤੁਹਾਨੂੰ ਆਹ ਕੋਈ ਡਰਿੰਕ ਵੀ ਪੀਣੀ ਪਏਗੀ, ਜਿਵੇਂ ਸਵੇਰੇ ਉੱਠ ਕੇ ਤੁਹਾਨੂੰ ਕੋਸੇ ਪਾਣੀ ਚ, ਸ਼ਹਿਦ ਪਾ ਕੇ
ਹੂੰ
ਜਾਂ ਨੀ ਨਿੰਬੂ ਨਿਚੋੜ ਕੇ, ਹਾਂਜੀ। ਹਾਂਜੀ ਹਾਂਜੀ
ਅੱਛਾ
ਜਾਂ ਜੇ ਤੁਸੀਂ ਉਹ ਨੀ ਕਰ ਸਕਦੇ, ਫੇਰ ਸਵੇਰੇ ਉੱਠ ਕੇ, ਦੋ ਗਲਾਸ ਪਾਣੀ ਪੀਣਾ ਐ, ਜਿਵੇਂ ਕੋਸਾ ਹਲਕਾ ਕੋਸਾ ਕ ਹਾਂਜੀ ਹਲਕਾ ਕੋਸਾ ਕਰਕੇ ਓਹ ਪੀ ਨਾ।
ਠੀਕ ਐ।
ਵੀ ਬੈਠ ਕੇ ਪੀਣਾ, ਮਤਲਬ ਕਿ ਬੈਡ ਤੇ ਬਹਿ ਕੇ ਨੀ, ਜਿਵੇਂ ਪੈਰਾਂ ਭਰ ਬੈਠ ਕੇ ਪੀਂਦੇ ਆ ਨਾ, ਉਵੇਂ ਬੈਠ ਕੇ ਪੀਣਾ। ਉਹਦੇ ਨਾਲ ਸਾਡਾ ਮਤਲਬ ਕਿ ਅੰਦਰ ਵਾਲੀ ਜਿਹੜੀ ਸਾਰਾ ਹੁੰਦਾ ਐ, ਉਹ ਆਊਟ ਹੋ ਜਾਂਦਾ ਹੈਗਾ।
ਅੱਛਾ, ਤੁਸੀਂ ਉਦਾ ਲੋਕਲ ਹੀ ਵਿਆਹ ਦੇ ਊ ਦਿਓ, ਫਿਰ ਬਾਹਰ, ਹਾਂਜੀ ਹਾਂਜੀ ਹਾਂਜੀ।
ਹਾਂਜੀ ਨਹੀਂ, ਜੇ ਤੁਸੀਂ ਉਹ ਨੀ ਪੀ ਸਕਦੇ ਫੇਰ ਤੁਸੀਂ ਪਤਾ ਸ ਸੌਫ ਸੌਂਫ, ਜਵੈਨ ਤੇ ਉਹਨੂੰ ਸੌਫ ਜਵਾਇਣ ਤੇ ਕਾਲੀ ਮਿਰਚ ਨੂੰ ਨਾ ਰਾਤੀ ਭਿਉਂਕੇ ਯਾ ਮੇ ਕਾਲੀ ਮਿਰਚ ਕੁਛ ਨਹੀਂ ਪਾ ਸਕਦੇ ਮੇਥਰੇ ਨੂੰ
ਨਹੀ ਸ਼ਹਿਦ ਵਾਲਾ ਸਹੀ ਹੈ ਯ ਇਨਾ ਲੰਬਾ ਕੰਮ ਹੋਨਾ ਨੀ।
ਤਿੰਨਾਂ ਚੀਜ਼ਾਂ ਨੂੰ ਸੁਣ ਤਾਂ ਸਕਦੇ ਹੀ ਔ ਨਾ ਤੇ ਜਾ ਕਿਸੇ ਨੂੰ ਆਪਣੇ ਕਿਸੇ ਨੂੰ
ਹਾਂ-ਹਾਂ ਉਹ ਤੇ ਹੈਈਏ ਕਿਸੇ ਹੋਰ
ਜਵੈਨ, ਜੀਰਾ ਮੇਥਰੇ ਇਹਨਾਂ ਨੂੰ ਇੱਕ-ਇੱਕ ਚਮਚਾ ਰਾਤੀ ਮਤਲਬ ਇੱਕ-ਇੱਕ ਦਿਨ ਚ ਇੱਕ ਦਿਨ ਸੌਂਫ ਪੀਲੀ, ਇੱਕ ਦਿਨ ਜਵੈਨ ਪੀਲੀ ਇੱਕ ਦਿਨ ਜੀਰਾ ਪੀ ਲੈ ਇੱਕ ਦਿਨ ਮੇਥਰੇ ਪੀ ਲੈ। ਉਹਨਾਂ ਨੂੰ ਪ ਪੀਣਾ ਨੀ ਏ ਸਿਰਫ ਉਹਨਾਂ ਨੂੰ, ਪਾਣੀ ਪੀਣਾ ਉਹਨਾਂ ਦਾ।
ਹਾਂਜੀ-ਹਾਂਜੀ।
ਕਰਕੇ ਭੁੰਨ ਕੇ ਤਵੇ ਤੇ ਉਹਨਾਂ ਪਾਊਡਰ ਬਣਾ ਘੇ ਰਾਤੀ ਦੁੱਧ ਚ ਪਾ ਕੇ ਵੀ ਪੀ ਸਕਦੇ ਹੋ ਤੁਸੀਂ। ਉਹਦੇ ਨਾਲ ਵੀ ਸਾਡੀ ਬੋਡੀ ਬ ਸਾਡੀ ਸਿਹਤ ਬਹੁਤ ਵਧੀਆ ਰਹਿੰਦੀ ਹੈ। ਐਕਟਿਵ ਰਹਿੰਨੇ ਹਾਂ ਅਸੀਂ।
ਹਮ। ਤੇ ਉਹਦੇ ਆਸਤੇ ਕੁਛ ਰ ਓਹ ਐਨਰਜੀ ਆਸਤੇ
ਐਨਰਜੀ ਓਤ
ਬਈ ਜਿਵੇਂ ਸ਼ਕ ਕਈਆਂ ਨੂੰ ਸਰੀਰ ਸਰੀਰ ਚ ਆ ਜਾਂਦੀ ਹੈ।
ਹਾਂਜੀ ਉਹਦੇ ਵਾਸਤੇ ਸਾਨੂੰ ਬਦਾਮ ਲੈਣਾ ਹੇ। ਸ ਬਦਾਮ ਕਾਜੂ ਫੂਲ-ਮਖਾਣੇ, ਧਾਗੇ ਵਾਲੀ ਮਿਸ਼ਰੀ ਹੁੰਦੀ ਹੈ ਨਾ, ਹਾਂਜੀ ਫਲ ਬਦਾਮ ਅ ਕਾਜੂ ਤੇ ਮਨ
ਕਿੰਨੇ ਕਿੰਨੇ ਪਏਗ ਕੁਆਂਟਿਟੀ ਕਿੰਨੀ ਕਿੰਨੀ ਲੈਣੀ ਇਹਨਾਂ ਦੀ।
ਪਾਊਡਰ ਬਣਾਣਾ ਬਰਾਬਰ, ਬਰਾਬਰ ਮਾਤ ਚਲਾੈਣੇ ਮਿਰੀ ਥੋੜੀ ਘਟ ਜੇ ਤੁਹਾਨੂੰ ਜ਼ਿਆਦਾ ਮਿੱਠਾ ਪਸੰਦ ਹੈ ਤੇ ਜ਼ਿਆਦਾ ਪਾ ਲੈਣਾ। ਧਾਗੇ ਆਲੀ ਮਿਸ਼ਰੀ ਬ ਉਹ ਤੇ ਉਹਦੇ ਤੇ ਨਿਰਭਰ ਕਰਦਾ ਪਾਓਡਰ ਦੇ ਉੱਤੇ ਉਹਨਾਂ ਨੂੰ ਹਲਕਾ ਜਿਹਾ ਸੇਕ ਕੇ ਉਹਨਾਂ ਦਾ ਪਾਊਡਰ ਬਣਾ ਕੇ ਕੇ ਮਿਸ਼ਰੀ ਨੂੰ ਵਿੱਚ ਪਾ ਕੇ ਕੱਦੂ ਦੇ ਪੀਸ ਕ